ਸਾਸ੍ਰੀ ਕਾਲ ਜੀ, ਹੋਰ? ਕਿਵੇਂ ਓ, ਮੈਂ ਵਦੀਆ ਤੁਸੀਂ ਸੁਨਾਓ ਤੂਸੀ ਠੀਕ ਓ?
ਹੋਰ ਘਾਰ ਸਾਬ ਠੀਕ?
ਬੋਤ ਵਦੀਆ।
ਹਾਂਜੀ ਕੀ ਕਰਦੇ ਪੇ ਸੀ।
ਕੁਛ ਨੀ ਲੇਟੇ ਦੇ ਸੀ।
ਬ ਰੋਟੀ ਵੋ ਹੋ ਗਈ ਰੋਟੀ ਪਾਨੀ ਹੋ ਗੇਆ?
ਏਈ ਨਨਾਣ ਆਈ ਦੀ ਓ ਬਣਾਂਦੀ ਪਈ ਹੀ।
ਅੱਛਾ- ਅੱਛਾ, ਤਾਡੀ ਨਨਾਨ ਚੰਗੀ ਐ ਬਨਾ ਲੈਂਦੀ, ਸਾਡੀ ਤੇ
ਓ ਤਬੀਅਤ ਖਰਾਬ ਹੋਈ ਦੀ ਨਾ ਮੇਰੀ, ਮੈਨੂੰ ਬੁਖਾਰ ਹੋਏਆ ਦਾ।
ਅੱਛਾ- ਅੱਛਾ, ਅੱਛਾ ਨਈਂ-ਨਈਂ ਫੇਰ ਚਲੋ ਮਾੜਾ ਮੋਟਾ ਤੇ ਮਦਦ ਬੰਦਾ ਕਰ ਈ ਦੇਂਦਾ।
ਪਤਾ ਨੀ ਬਨਾਏਆ
ਹਾਂਜੀ -ਹਾਂਜੀ, ਚਲੋ- ਚਲੋ ਜੀ, ਕੋਈ ਨੀ ਹਾਂ, ਮਾੜੀ ਮੋਟੀ ਦੇਖੋ ਹੈਲਪ ਸਾਰੇਆਂ ਨੂੰ ਕਰਨੀ ਚਾਈਦੀ ਐ। ਹਾਂਜੀ, ਹੋਰ? ਮੈਂ ਕੇ ਲੇਆ ਬੜੇ ਦਿਨ ਹੋ ਗਏ, ਤੁਆਡੇ ਨਾਲ ਗੱਲ ਨੀਂ ਕੀਤੀ, ਤੁਆਨੂੰ ਫੋਨ ਈ ਕਰ ਲਈਏ ਮੈਂ ਕੇਆ ਹਾਲ -ਚਾਲ ਈ ਪੁੱਛ ਲਈਏ, ਵੇਲੇ ਓ ਕੀ ਕਰਦੇ ਪਏ ਓ, ਤਬੀਅਤ ਖਰਾਬ ਕਿੱਦਾਂ ਹੋ ਗਈ ਐ? ਹਾਂ, ਦੇਖੋ ਕੁਛ ਵੀ ਐ ਨਾ ਦੇਖੋ ਮੌਸਮ ਥੋੜਾ ਜਾਦਾ ਈ ਵੈਸਾ ਹੋ ਰੇਆ ਕਦੀ ਗਰਮੀ ਜਾਦਾ ਹੋ ਜਾਂਦੀ, ਤੇ ਕਦੀ ਠੰਡ ਜਾਦਾ ਹੋ ਜਾਂਦੀ ਐ ਤੇ ਉਸਦਾ ਕਾਰਨ ਨਾ ਥੋੜੀ ਪ੍ਰੋਬਲਮ ਹੋ ਜਾਂਦੀਆਂ ਨੇ, ਇਨਸਾਨ ਨੂੰ। ਹਾਂ, ਨੋਰਮਲ ਈ ਹੋ ਗਈ ਐ ਪਤਾ ਦੇਖੋ ਹੁਨ ਗਰਮੀ ਜਾਦਾ ਹੋ ਗਈ, ਵੈਸੇ ਮੀਂ ਪੈਣ ਲੱਗ ਗੇਆ ਤੇ ਗੱਡੇ